ਹਾਂਜੀ-ਹਾਂਜੀ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ, ਕੋਲਾਂ ਦੇ ਹਾਂਜੀ-ਹਾਂਜੀ ਠੀਕ ਹੈ
ਠੀਕ। ਠੀਕ ਜਿਹਾ।
ਕਾਲਸ ਤੇ ਲੱਗਦੀ ਵੀ ਹੈ'ਫਿਰ ਉਹ ਖਾਮ ਖਾ ਰਮਾਇੰਡਰ ਦੱਸੀ ਜਾਂਦਾ ਵਾ। ਜਾਂ ਕੇ ਪਤਾ ਕਰੀ ਆਈਏ ਤੇ। ਅ ਉਹ ਚੜਨਨਾ।
ਨਹੀਂ-ਨਹੀਂ ਐ ਥੋੜੀ ਹੋਇਆ। ਜੇ ਕੋਲ ਲੱਗ ਗਈ ਹੈ'ਹਾਂ ਵੈਸੇ ਹੀ ਆਇਆ ਹੋਣਾ ਹੈ ਵੈਸੇ ਹੀ ਆ ਗਿਆ ਹੋਣਾ।
ਤੇ ਤੁਹਾਡਾ ਕੀ ਆਂਉਦਾ ਵੈਸੇ ਉੱਥੇ।
ਮੇਰੀਆਂ, ਮੇਰੀਆਂ ਕੁੱਛ ਵੀ ਨੀ ਆਉਂਦਾ ਪਿਆ। ਮੇਰਾ ਮੈਂ ਤੁਹਾਡੀ ਕੋਲਸ ਗਿਣੀਆ ਨਾ ਤੁਹਾਡੇ ਨੰਬਰ ਦੇ ਨਾਲ ਜਿੰਨੀਆਂ ਕੀਤੀਆਂ।
ਹਾਂ।
ਤੇ ਮੇਰੇ ਵੱਲੋਂ ਛੇ ਆਉਂਦੀਆਂ ਪਈਆ ਪੂਰੀਆਂ' ਇੱਕ ਮੇਰੀ ਵੇਸਟ ਨੀ ਹੋਈ।
ਹਾਂ ਮੇਰੇ ਵੱਲੋ ਤੇ ਚਾਰ ਹੀ ਆਈਆਂ ਇਹ ਪੰਜਵੀਂ ਲੱਗੀ ਆ।
ਇਹ ਪੰਜਵੀਂ ਲੱਗ ਗਈ ਆ ਇਸ ਤੋਂ ਬਾਅਦ ਤੁਸੀਂ ਫੇਰ ਲਾ ਲਿਓ ਮੈਨੂੰ, ਤੁਹਾਡੀ ਵੀ ਛੇ ਹੋ ਜਾਣਗੀਆਂ।
ਛੇ ਹੋ ਜਾਣਗੀਆਂ, ਠੀਕ ਹੈ। ਫੇਰ, ਫਿਰ ਦੇਖਾਂਗੇ ਕਿਸੇ ਹੋਰ ਨਾਲ ਲਾਵਾਂਗੇ ਕੱਲ।
ਫਿਰ ਮੈਂ ਵੀ ਵੇਖਾਂਗੀ ਕੱਲ, ਕੱਲ ਹੀ ਕਰਾਂਗੀ ਹੁਣ ਮੇਰੇ ਕੋਲ ਵੀ ਨਹੀ ਹੋਣਾ। ਹਜੇ ਹੋਰ ਮੈਂ ਆਪਣੇ ਟਾਸਕ ਤੇ ਉਹ ਹੁਣ ਨੰਬਰ ਵੀ ਤਾਂ ਚਾਹੀਦਾ ਨਾ ਬੰਦਾ ਵੀ ਤਾਂ ਚਾਹੀਦਾ
ਹਾਂ ਕੋਈ ਹੋਰ ਬੰਦਾ ਚਾਹੀਦਾ ਹੁਣ
ਤੇ ਹੋਰ ਜਿਦੇ ਨਾਲ ਕੋਲ ਹੋ ਸਕੇ
ਬਾਕੀ ਤੁਸੀਂ ਸਾਰਿਆਂ ਨਾਲ ਕਰ ਲਈਦੀ ਹੈ ਗਰੁੱਪ 'ਚ ਜਿੰਨੇ ਨੰਬਰ ਦੇ ਨੇ ਤੁਸੀਂ ਮੈਨੂੰ ਫਿਰ ਨੀ ਐੱਡ ਕੀਤਾ।
ਓ ਹੋ ਵੇਖਿਆ। ਯਾਰ, ਇੱਕ ਮੈਸੇਜ ਕਰਦੇ। ਇੱਕ ਮੈਸੇਜ ਜ਼ਰੂਰ ਕਰਨਾ ਤੁਸੀਂ ਮੈਨੂੰ ਹੁਣੇ।
ਉਹ ਮੈਨੂੰ ਨਾ ਮੈਨੂੰ ਉਹਦਾ ਉਹੀ ਚੱਕਰ ਸੀ ਕਿ ਕਾਲ ਲੱਗਦੀ ਨਹੀਂ ਲੱਗਦੀ ਪਹਿਲੇ ਉਹ ਦੇਖ ਲੈਂਦੇ ਆ।
ਹਾਂ ਮੈਂ ਵੀ ਪਹਿਲਾ ਉਹੀ ਦੇਖਣ ਲੱਗ ਜਾਂਦੀ ਉਹਨੀਂ ਦੇਰ ਚ ਦਿਮਾਗ ਨਿਕਲ ਜਾਂਦੀ ਹੈ ਗੱਲ।
ਹਾਂ ਇੰਨੀ ਦੇਰ ਤੱਕ ਕਰੋ ਚੇਤਾ ਭੁੱਲ ਜਾਂਦਾ।
ਹਾਂ, ਨਹੀਂ ਦੀਦੀ ਮੈਨੂੰ ਮੈਸੇਜ ਕਰ ਦੇਣਾ ਹੁਣ ਜਦੋਂ ਕਾਲ ਕੱਟੋਗੇ ਨਾ ਕਰ ਦਿਓ।
ਤੁਹਾਨੂੰ ਫੇਰ ਮੈਂ ਸੋਚਿਆ ਪਹਿਲੇ ਕੋਲ ਦੇਖ ਲੈਂਦੇ ਹਾਂ।
ਠੀਕ ਹੈ' ਠੀਕ ਹੈ ਚਲੋ ਕੋਈ ਗੱਲ ਨੀ।
ਆਹ।
ਹੁਣ ਤੁਹਾਡੀ ਤੁ ਦੋ ਲਾਓ ਮੇਰੇ ਨਾਲ' ਹਨੀ ਕੱਲ ਕਰਾਂਗੇ ਹੁਣ। ਬਸ ਹੁਣ।
ਇਹਦੇ ਬਾਅਦ ਇੱਕ ਹੋਰ ਲੱਗਣੀ ਨਾ।
ਅੱਛਾ ਤੁਹਾਡੀ ਇੱਕ ਹੋਰ ਲੱਗਣੀ ਹੈ ਹਜੇ।
ਜੇ ਪੰਜਵੀਂ ਆ ਨਾ ਮੇਰੀ।
ਹਾਂ' ਠੀਕ ਆ ਠੀਕ ਆ ਫੇਰ।
ਉੱਧਰ ਟਾਈਮਰ ਆਉਂਦਾ ਨਾ ਜਿਹਲੇ ਤੁਹਾਡਾ ਨੰਬਰ ਆਉਂਦਾ ਤੇ ਫਿਰ ਉਧਰ ਟਾਈਮਰ ਸ਼ੋਅ ਕਰਦਾ ਹੈ ਯੈਲੋ- ਯੈਲੋ।
ਹਾਂ ਯੈਲੋ, ਯੌਲੋ ਉਹਦਾ ਮਤਲਬ ਹੁੰਦਾ ਕਿ ਉਹ ਚੈਕਿੰਗ ਚ ਹੀ ਆਈਆ ਨੇ
ਹੈਗੀਆਂ ਨੇ, ਹਾਂ ਚਾਰ ਹੋ ਗਈਆਂ। ਰੀਆਂ।
ਕਹਿਨਾ। ਬਸ ਤੁ ਇਹ ਧਿਆਨ ਰੱਖਣਾ ਹੁਣ ਤੁਹਾਡੀਆਂ ਤੁਹਾਨੂੰ ਸ਼ੋਅ ਕਰਦਾ ਪਿਆ ਹੁਣ ਤੁਹਾਡੀਆਂ ਦੋ ਕੋਲਾਂ ਪਈਆਂ ਇਸ ਤੋਂ ਬਾਅਦ ਤੁਹਾਡੀ। ਇਕ ਔਰ ਕੋਲ ਪਈ ਹੈ।
ਮੇਰੇ ਉੱਥੇ ਸ਼ੋਅ ਕਰਦਾ ਵਾ ਸੀ' ਕਿ ਇੱਕ ਕੋਲ ਪਈ ਹੈ ਪੰਜ ਵਿੱਚੋਂ ਇੱਕ ਬੱਚੀ ਦੀ ਹੈ।
ਉਸ ਤੋਂ ਬਾਅਦ ਫੇਰ ਮੇਰੇ ਨਾਲ ਤੇ ਇੱਕ ਹੋਰ ਪਈ ਆ ਨਾ।
ਪਤਾ ਨੀ ਹੁਣ ਕਰਕੇ ਪਤਾ ਲੱਗੇਗਾ।
ਉਹ ਛੇ ਹੈਗੀਆਂ ਨੇ ਤੁਸੀਂ ਟੈਨਸ਼ਨਾਂ ਲਓ ਹੁਣ ਤੁਹਾਡੀ ਪੰਜਵੀਂ ਕੰਪਲੀਟ ਹੋ ਜਾਏਗੀ ਨਾ। ਉਹਨੇ ਥੱਲੇ ਲਿਖ ਕੇ ਹਾਂ ਉੱਥੇ ਥੱਲੇ ਲਿਖ ਕੇ ਆਏਗਾ ਮੁਕੰਮਲ ਕੀਤੇ ਹੋਏ ਕੰਮ ਨੂੰ ਜਮਾ ਕਰੋ। ਮਤਲਬ ਕਿ ਜਿੰਨਾ ਵੀ ਕੰਮ ਤੁਸੀਂ ਕਰ ਲਿਆ ਨਾ ਇਹਨੂੰ ਅੱਗੇ ਜਮਾ ਕਰ ਲੋ।
ਉਹ ਪੰਜਾਬੀ ਪੰਜਾਬੀ ਚ ਪੰਜਾਬੀ ਚ ਆਉਣਾ ਮੈਂ ਤੁਹਾਨੂੰ ਸਕਰੀਨ ਸ਼ੇਅਰ ਕਰਾਂਗੀ ਠੀਕ ਹੈ ਵੀਡੀਓ ਕਾਲ ਤੇ।
ਠੀਕ ਹੈ ਤੁਸੀਂ ਫੇਰ ਬਸ ਉਥ ਕਲੀ ਉਥੇ ਕਲਿੱਕ ਕਰਨਾ ਤੇ ਉਹਨੂੰ ਕਲਿੱਕ, ਕਰਨ ਤੋਂ ਬਾਅਦ ਨਹੀਂ ਉਹ ਸਕਰੀਨ ਸ਼ੇਅਰ ਕਰਨ ਦੀ ਲੋੜ ਹੀ ਨਹੀਂ ਗੀ, ਉਹਦੇ ਦੀ ਬਸ ਥੇ ਕਲਿੱਕ ਕਰ ਦੇਣਾ ਗ੍ਰੀਨ ਵਾਲੇ ਟੈਪ ਤੇ,
ਕੈਂਸਲ ਕਸਲ ਔਪਸ਼ਨ ਦੇਣੀ ਨਾ,
ਨਹੀਂ, ਨਹੀਂ, ਕੋਈ ਓਪਸ਼ਨ ਨੀ ਗਾ ਬਸ ਤੁਸੀਂ ਗ੍ਰੀਨ ਵਾਲੇ ਟੈਬ ਤੇ ਕਲਿੱਕ ਕਰਨਾ ਜੋ ਤੁਸੀਂ ਗ੍ਰਨ ਵਾਲੇ, ਟੈਪ ਤੇ ਕਲਿੱਕ ਕਰੋਗੇ ਨਾ ਤੁਹਾਨੂੰ ਅਗਲਾ ਕੰਮ ਆਪੇ ਆ ਜਾਣਾ। ਸਿੱਧੀ ਗੱਲ, ਇਹੀ ਕਰਨਾ ਹੈ ਜਦੋਂ ਤੁਹਾਡੀਆਂ ਕਿਸੇ
ਪੰਜਾਬ ਪੰਜਾਬੀ ਚ ਕਮ ਸੇ ਕਮ ਲਿਖੇ ਦਾ ਤੇ ਇੰਗਲਿਸ਼ ਚ ਆਣਾ ਚਾਹੀਦਾ,
ਹਾਂ ਉਹ ਤੇ ਐ ਉਹ ਤੋ ਕਰ ਲੋ ਨਾ ਐਪ ਦੀ ਸੈਟਿੰਗ ਕਰ ਲੋ ਨਾ ਇੰਗਲਿਸ਼ ਚ, ਕਰਲੋ ਲੈਂਗੁਏਜ, ਇੰਗਲਿਸ਼ ਹੀ ਨਹੀਂ ਦੇਤਾ ਤਦ ਵੀ ਪੰਜਾਬੀ ਚ ਲਿਖੇ ਦਾ,
ਲੈਂਗੁਏਜ ਤੇ ਫੇਰ ਆਖਰ ਪੰਜਾਬੀ ਚ ਆ,
ਚਲੋ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਹੁਣ ਇਸ ਤੋਂ ਬਾਅਦ ਜਦੋਂ ਤੁਸੀਂ ਕਿਸੇ ਹੋਰ ਦੇ ਨਾਲ ਕਰੋਗੇ ਨਾ, ਉਦੋਂ ਵੀ ਤੁਹਾਨੂੰ, ਪੰਜ ਕੋਲਾਂ ਮਿਲਣੀਆਂ ਨੇ ਉਦੋਂ ਵੀ ਤੁਸੀਂ ਜਦੋਂ ਤੁਸੀਂ ਤੁਹਾਡੀਆਂ ਪੰਜ ਕੋਲਾਂ ਕੰਪਲੀਟ ਹੋ ਗਈਆਂ ਨਾ, ਤੇ ਤੁਹੀਂ, ਹਾਂ। ਕੇ ਛਵੀਂ ਮਿਲਾਉਣੀ ਹੈ ਤੇ ਉਸ ਤੋਂ ਪਹਿਲਾਂ ਤੁਸੀਂ ਜਿਹੜਾ ਤੁਹਾਡਾ ਕੰਮ ਕੀਤਾ ਹੈਗਾ ਨਾ ਤੁਸੀਂ ਪੰਜ, ਕੋਲਾ ਦਾ ਉਹਨੂੰ ਤੁਹੀਂ ਜਮਾ ਕਰਨਾ ਹਾਂ, ਸਬਮਿਟ ਕਰਨਾ ਤੁਹੀਂ। ਉਸ ਤੋਂ ਬਾਅਦ ਤੁਹਾਨੂੰ ਕੰਮ ਦੇਣਾ ਉਹਨਾਂ ਨੇ ਇਹ ਹਿਸਾਬ
ਚਲੋ ਆ ਗਈ ਸਮਝ ਥੋੜੀ ਬਹੁਤ ਤੇ ਆ ਗਈ ਹੈ।
ਹਾਂ, ਬਸ ਏਦਾਂ ਹੀ ਕਰਨਾ ਹੈ ਹੋਰ ਕੁਛ ਨੀ ਕਰਨਾ ਮੈਂ ਆਪ ਏਦਾਂ ਹੀ ਕਰਦੀ ਆ।
ਹਾਂ, ਠੀਕ ਆ ਫੇਰ,
ਹਾਂ ਬਸ ਏਦਾਂ ਹੀ ਤੁਹਾਨੂੰ ਅੱਗੇ ਕੰਮ ਮਿਲਦਾ ਜਾਣਾ। ਘਟੋ ਘੱਟ ਤੀਹ ਕੋਲਾ ਤੱਕ ਮਿਲੇਗਾ, ਪਤਾ ਨੀ ਤੀਹ ਕੋਲਾ ਤੱਕ ਮਿਲੇ ਗਈ ਅੱਗੇ ਮੈਨੂੰ ਹੁਣ ਪਤਾ ਨੀ ਹੈ ਕਿੰਨੀਆਂ ਕੋਲਾਂ ਤੀਹ ਤੋਂ ਵੱਧ ਨਾ ਹੋਣ, ਹੁਣ ਇਹ ਵੀ ਨੀ ਮੈਨੂੰ ਪਤਾ ਨਾ, ਹਾਂ ਮੈਨੂੰ ਕੁਛ ਨੀ ਪਤਾ ਅਜੇ, ਫਿਰ ਮੈਂ ਨਾ ਕੀਤਾ ਨੂੰ ਇੰਨਾ ਕੁਛ ਪੁੱਛਿਆ ਹੀ ਨੀ ਆ। ਫੇਰ ਪਤਾ ਲੱਗੇਗਾ ਏਦਾਂ ਦੇ ਕੁਛ ਪਤਾ ਹੀ ਨਹੀਂ ਲੱਗ ਰਿਹਾ, ਚਲੋ ਦੇਖਦੇ ਹਾਂ,
ਚਲੋ ਕੋਈ ਨੀ ਆਪੇ ਆਸਤਾ ਆਸਤਾ ਲੱਗ ਹੀ ਆਏਗਾ ਪਤਾ।
ਹਾਂ, ਹੌਲੀ ਹੌਲੀ ਪਤਾ ਲੱਗਦਾ ਹੁੰਦਾ ਹੈ ਜੇ ਬੰਦੇ ਨੇ ਕੰਮ ਛੱਡਿਆ ਫਿਰ ਕਰਿਆ ਕਿਤੇ ਮਦੇ ਨੂੰ ਪਹਿਲਾਂ ਹੀ
ਜਿ ਬੰਦੇ ਨੇ ਇੱਕ ਨੰਬਰ ਪੂਰਾ ਕੰਪਲੀਟ ਕੀਤਾ, ਲਗਾਤਾਰ ਕਾਲ ਲਾਈਆਂ ਹੋਏ ਸਾਰਾ ਸਿਸਟਮ ਪਤਾ ਲੱਗ ਜਾਂਦਾ ਫਿਰ ਵਿੱਚ ਤੋੜ ਕੇ ਕਰ ਥੋੜਾ ਥੋੜਾ, ਉਹ ਡਾਊਟ ਹੋ ਜਾਂਦਾ,
ਹਾਂ, ਫੇਰ ਸਮਝ ਨਹੀਂ ਲਗਦੀ ਸਹੀ ਤਰੀਕੇ।
ਆਹੋ,
ਚਲੋ ਕੋਈ ਗੱਲ ਨੀ ਏਦਾਂ ਹੀ,
ਅੱਧਾ ਚੈਪਟਰ ਪੜ੍ਹ ਕੇ ਅੱਧਾ ਛੱਡ ਕੇ ਨਵੇਂ ਤੇ ਛੜ੍ਹ ਜਾਓ ਤੇ ਫਿਰ ਉਹ ਸਮਾਂ ਪਿਛਲਾ ਕੇ ਜਾਣਾ,
ਸਮਝ ਵੀ ਲੱਗ ਵੀ ਆਣਾ ਬਿਲਕੁਲ ਸਹੀ ਗੱਲ,
ਆਹ, ਉਹ ਵਾਲਾ ਪਿਛਲਾ ਪੂਰਾ ਪੜ੍ਹਨਾ ਪੈਣਾ ਤਾਂ ਜਾ ਕੇ ਆਂਸਰ ਕੱਢ ਪਾਗੇ ਅਸੀਂ, ਚ ਚੈਪਟਰ ਪੜ੍ਹੇ ਦਾ ਹੈਗਾ ਤੇ,
ਤੇ ਹੋਰ ਇਹਦੇ ਵਾਸਤੇ ਜ਼ਰੂਰੀ ਵੀ ਹੈਏ ਏ।
ਕਿਉਂਕਿ, ਆਰਟਸ ਵਾਲੇ ਲੋਕ, ਕੀ ਕਰਦੇ, ਆਰਟਸ ਵਾਲੇ ਲੋਕ ਕਰਦੇ, ਈ ਇਹੀਓ ਆ। ਸਿਰਫ, ਕੰਸੈਪਟ ਪੜ੍ਹਨਾ ਉਹਨਾਂ ਨੇ ਤੇ, ਕੋਸ਼ਚਨ ਦੇ ਆਂਸਰ ਲਿਖਦੇ ਆ, ਐੰਵੇ ਲੰਮੇ -ਲੰਮੇ
ਕੋਈ, ਗੱਲ ਨਹੀਂ ਇੰਨਾ ਹੀ ਸਹੀ।
ਇੰਨਾ ਹੀ ਸਹੀ, ਜਿੰਨਾ ਹੁੰਦਾ ਪਿਆ ਨਾ, ਉਨੇ ਵਿੱਚ ਵੀ। ਠੀਕ ਹੈ, ਟੈਂਨਸ਼ਨ ਨਹੀਂ ਲੈਣੀ ਪੁਰਾਣੀ, ਕੀਤਾ ਨਹੀਂ ਕੀਤਾ, ਇਹ ਨਹੀਂ ਕੀਤਾ। ਜਿੰਨਾ, ਚਲੋ ਇੰਨੀ ਈ ਸ਼ੁਕਰ ਹੈ ਕਿ, ਅੱਗੇ ਮਿਲਦਾ ਪਿਆ, ਉਹੀਉ ਕਰ ਲਉ।
ਬਸ, ਇਨੀਂ ਮੈਂ ਤੇ ਮੈਨੂੰ ਜੇ। ਕੱਲ ਮੈਸੇਜ ਨਾ, ਨਾ ਆਉਂਦਾ, ਤੇ ਮੇਰਾ ਅੱਜ ਵੀ ਕੰਮ ਨਹੀਂ ਸੀ ਹੋਣਾ।
ਹਾਂ, ਤੁਸੀਂ ਮੈਸੇਜ ਦਿਖ ਲਿਆ ਤੇ। ਉੱਥੇ ਮੇਰਾ ਵੀ, ਕੁਛ ਆਉਂਦਾ ਪਿਆ ਸੀ, ਇੱਕ ਸੌ ਅੱਸੀ ਹਜ਼ਾਰ 'ਚ ਪਤਾ ਨੀ ਕੀ, ਮੈਂ ਤੁਹਾਨੂੰ ਭੇਜਾਂਗੀ ਨੰਬਰ।
ਹਾਂ, ਉਹ ਇਹੀ ਕਹਿੰਦਾ ਹੋਣਾ ਕਿ, ਆਪਣੇ ਸੌ, ਅੱਸੀ ਮਿੰਟ ਪੂਰੇ ਕਰ ਲਉ, ਪਤਾ ਨੀ ਕੀ ਪੂਰੇ ਕਰ ਲਉ, ਕਹਿੰਦਾ ਹੋਣਾ।
ਅੱਛਾ- ਅੱਛਾ। ਇੱਕ ਸੌ ਅੱਸੀ ਘੰਟੇ, ਇੱਕ ਨੰਬਰ ਦੇ ਮਤਲਬ ਇੱਕ ਸੌ ਅੱਸੀ ਘੰਟੇ ਤਾਂ, ਨਹੀਂ ਬਚੇ ਕੰਮ ਦੇ ਟੋਟਲ?
ਨਹੀਂ -ਨਹੀਂ, ਪਤਾ ਨੀ ਮੈਨੂੰ। ਕੀ -ਕੀ ਆਇਆ ਮੈਸੇਜ? ਹਨਾ।
ਹੁਣੇ ਭੇਜ ਦਿੰਨੀ ਆ, ਤੁਸੀਂ ਦੇਖਿਓ ਕੀ- ਕੀ ਮੈਸੇਜ ਆਇਆ ਏ? ਹੁਣ ਕੋਈ ਪਤਾ ਨਹੀਂ, ਹਾਂਜੀ?
ਮੈਂ ਕਿਹਾ, ਕੋਈ ਗੱਲ ਨੀ।
ਮੈਨੂੰ ਆਪੇ ਨਹੀਂ ਪਤਾ ਕਿ, ਇਹ ਲਿਖੇ ਦਾ ਕੀ ਹੁੰਦਾ ਇੱਥੇ ਸਮਝ ਆਉਂਦੀ ਨਹੀਂ ਹੈ।
ਉਹਨਾਂ ਨੇ, ਉਹਨਾਂ ਨੇ ਲਿਖਿਆ ਵੀ, ਉਸ ਤਰ੍ਹਾਂ ਹੀ ਹੋਇਆ ਨਾ, ਗੱਲ ਐ ਹੈਗੀ ਹੈ।
ਇਹ, ਭੇਜਿਆ ਵਾ ਤੁਹਾਨੂੰ।
ਹਾਂ, ਉਹ ਕਹਿੰਦਾ
ਹੈ।
ਟੋਟਲ?
ਹਾਂ, ਟੋਟਲ ਆਹੀ ਜਿਹੜੇ ਕਾਲਾਂ ਦੇ, ਸਾਨੂੰ ਮਿਲੇ ਦਸ ਮਿੰਟ ਦੇ ਹਿਸਾਬ ਨਾਲ।
ਅੱਛਾ -ਅੱਛਾ, ਇੱਕ ਸੌ ਅੱਸੀ, ਮਿੰਟ ਮਤਲਬ ਅਠਾਰਾਂ ਕੌਲਾਂ।
ਹਾਂ, ਸਾਨੂੰ ਜੇ ਦੱਸ ਮਿੰਟ ਦੀ ਕੋਲ ਆ, ਉਸ ਅਨੁਸਾਰ ਜਿਹਨੇ ਸਾਨੂੰ ਇੱਕ ਸੌ ਅੱਸੀ ਮਿੰਟ ਮਿਲੇ ਨਾ। ਆਪਾਂ, ਇਹ ਪੂਰੇ ਕਰਨੇ ਹੈ।
ਇੱਕ, ਦਿਨ ਦੇ ਅੰਦਰ -ਅੰਦਰ।
ਇੱਕ ਦਿਨ ਦੇ ਅੰਦਰ ਥੋੜੀ, ਜਿੰਨੇ ਤੁਹਾਡੇ ਦਿਨ ਲੱਗਦੇ ਲਾਓ।
ਮਤਲਬ, ਇੱਕ ਸੌ ਅੱਸੀ ਘੰਟੇ ਕੰਪਲੀਟ ਕਰੋ। ਉਹੀ ਇੱਕ ਸੌ ਅੱਸੀ ਘੰਟੇ 'ਚ ਕਿੰਨੀਆਂ? ਕੌਲਾ ਹੋਈਆਂ, ਅਹ, ਸੌ, ਅੱਠ, ਦਸ। ਅਠਾਰਾਂ, ਕੋਲਾਂ ਸਿਰਫ।
ਐੰਵੀ ਅਠਾਰਾਂ ਕੋਲਾਂ ਨੀ ਹੁੰਦੀਆ, ਤੀਹ ਕੋਲਾਂ ਬਣਦੀਆਂ, ਤੀਹ ਕੋਲਾਂ।
ਤੀਹ ਕੋਲਾਂ, ਕਿਵੇਂ ਬਣਨ ਗਈਆਂ? ਦਸ ਮਿੰਟ ਦੇ ਹਿਸਾਬ ਨਾਲ।
ਕੀ ਪਤਾ, ਮੈਨੂੰ ਕੀ ਪਤਾ ਬਈ।
ਦਸ ਤੇ ਦਸ- ਦਸ ਮਿੰਟ ਦੀ, ਦਸ ਕੋਲਾਂ ਹੋਈਆਂ, ਸੌ ਬਣ ਗਿਆ ਨਾ। ਤੇ ਅੱਠ ਔਰ ਅੱਸੀ, ਅਠਾਰਾਂ ਹੀ ਕੋਲਾਂ ਹੋਈਆਂ।
ਹਾਂ, ਵੈਸੇ ਅਠਾਰਾਂ ਹੀ ਕੋਲਾਂ ਬਣਦੀਆਂ ਨੇ।
ਚਲ, ਦੇਖਨੇ ਆ ਕਿੰਨੀਆਂ ਬਣਦੀਆਂ?
ਪਰ, ਮੇਰੀਆਂ ਤੇ ਹੋਈਆਂ ਹੀ ਹੈ ਛੱ
ਉਹ, ਯਾਰ ਮੈਸੇਜ ਕਈ ਵਾਰੀਂ ਇਵੇਂ ਵੀ ਆਉਂਦਾ।
ਹਾਂ ਐਵੇਂ ਈ ਦੇ ਦਿੰਦੇ ਆ, ਕੋਈ ਗੱਲ ਨੀ, ਤੁਸੀਂ ਲਾਈ ਜਾਉ, ਜਿੰਨੀ ਤੁਹਾਨੂੰ, ਜਿੰਨੀ ਵਾਰੀ ਤੁਹਾਨੂੰ ਟਾਸਕ ਆਈ ਜਾਣਗੇ ਨਾ ਤੁਸੀਂ ਜਦੋਂ ਪੰਜ -ਪੰਜ, ਟਾਸਕ ਕਰ-ਕਰ ਕੇ ਜਮਾ ਕਰੀ ਜਾਉਗੇ ਨਾ, ਤੁਹਾਨੂੰ ਟਾਸਕ ਆਈ ਜਾਣਗੇ, ਉਨੀਂ ਵਾਰੀ ਚ ਕਰੀ ਜਾਣਾ ਹੈ ਕੰਮ ਖ਼ਤਮ।
ਹਾਂ, ਟੈਂਨਸ਼ਨ ਲੈਣੀ ਕਿ, ਕੇ ਆਉਂਦਾ ਵਾ, ਕੋਈ ਨਹੀਂ ਆਉਂਦਾ ਵਾ।
ਬਸ। ਜਿੰਨਾਂ ਨੇ ਕੰਮ ਕੀਤਾ ਅੱਜ ਉਹ ਜਦੋਂ ਕੱਲ ਕੱਲ ਤੱਕ ਖੁੱਲ ਜੇਗਾਂ। ਪੀ ਏ ਪੇਮੈਂਟ ਦੀ ਡਿਟੇਲਸ ਪਾ ਦੇਵਾ ਤੁਹਾਨੂੰ ਪੈਸੇ ਆ ਜਾਣਗੇ ਤੁਹਾਡੇ ਕੰਮ ਖਤਮ
ਠੀਕ ਹੈ ਮੈਂ ਨਾਲ ਹੀ ਪਾ ਦਿਨੇ ਆਾਂ
ਤੇ ਹੋਰ ਮੈਂ ਆਪ ਉਸੇ ਟਾਈਮ ਬਾਹਰ ਤੇ ਸੀ ਜਦੋਂ ਉਹ ਬਣਇਆ ਸੀ ਉਹ
ਹਾਂ ਠੀਕ ਆ
ਸਹੀ ਹੈ ਨਾ
ਹਾਂ ਬਸ ਹਾਂ ਜੇ ਤੁਸੀ ਆ ਖੜਿਆ ਤੇ ਫੇਰ ਟੈਨਸ਼ਨ ਲੈਣੀ ਦੀ ਗ ਜ਼ਰੂਰਤ ਫ਼ਰ ਤੇਿਆਨਈ ਆਣੀ
ਹਾਂ ਨਹੀਂ ਪੇਮੈਂਟ ਆ ਜਾਣੀ ਟੈਂਸ਼ਨ ਪੇਮੈਂਟ ਦੀ ਨੀ
ਅੱਛਾ ਅੱਛਾ
ਆਹ ਮੈਨੂੰ ਵੀ ਆ ਮੈਨੂੰ ਇਹੀ ਗੱਲ ਸੀ ਜਦੋਂ ਮੈਂ ਤੁਹਾਨੂੰ ਕਿਹਾ ਦੇਖਦੇ ਆ ਉਹ ਕੁੱਛ ਵੀ ਦੱਸਦੇ ਨੀ ਪਏ
ਹਾਂ ਫੇਰ ਤੋਂ ਹੀ ਬਾਅਦ ਚ ਵੀ ਸਟਾਰਟ ਕੀਤਾ ਸੀ ਨਾ
ਬਾਅਦ ਚੋਂ ਵੀ ਨੀ ਕੀਤਾ ਹੁਣ ਕਰਿਆ ਅੱਜ ਹੀ ਕਰਿਆ
ਹਾਂ ਨਹੀਂ ਮਤਲਬ ਸਟਾਰਟ ਤੇ ਕਰ ਲਿਆਣਾ ਦੂਈ ਵਾਰੀ
ਹਾਂ ਹਾ ਸਟਾਰਟ ਕਰ ਲਿਆ ਮੈਨੂੰ ਇਹੀ ਗ ਸੀ ਕਿ ਹੁਣ ਕਰਨਾ ਕੰਮ ਕਦੋਂ ਕਰਾਂ ਕਿੱਦਾਂ ਕਰਾਂ ਕੁ ਸਮਝ ਨਹੀਂ ਸੀ ਆਉਂਦੀ ਬਈ
ਅੱਛਾ ਅੱਛਾ ਬਸ ਹੁਣ ਮੈਂ ਵੀ ਦੇਖਣੀ ਆ ਇੱਕ ਕਾਲ ਲਾ ਕੇ ਛੇ ਮਿੰਟ ਵਾਲ ਲਈ ਤੇ ਜੇ ਮਤਲਬ ਛੇਮੀ ਵਾਲੀ ਜੇ ਲੱਗਦੀ ਤੇ ਲੱਗਦੀ ਤੇ ਠੀਕ ਹੈ ਚੁੱਕ ਲਿਓ
ਹਾਂ ਨਹੀਂ ਚੁੱਕ ਲਾਂਗੀ ਕੋਈ ਗੱਲ ਨੀ ਲੱਗਦਾ ਨੀ ਹੈ। ਨਾਲੇ ਮੈਨੂੰ ਪਤਾ ਕਿਉਂਕਿ ਛੇ ਕੋਲਾਂ ਲੱਗਦੀਆਂ ਹੀ ਲੱਗਦੀਆਂ।
ਬਸ ਠੀਕ ਆ ਹੁਣ ਇਹ ਨਹੀਂ ਨਾ ਪਤਾ ਕੀ ਪਹਿਲੇ ਵਾਲੀ ਮਿਸ ਹੈ ਜਾਂ ਕੀ ਆ।
ਹਾਂ ਚਲੋ ਕੋਈ ਗੱਲ ਨੀ।
ਇੱਕ ਤਾਂ ਸਾਡੇ ਛੇ ਮਿੰਟ ਲਈ ਵੀ ਆਹੀ।
ਇੱਕ ਤੁਹਾਡੀ ਛੇ ਮਿੰਟ ਵਾਲ਼ੀ ਹਾਂ ਉਹ ਚਲੋ। ਕੋਈ ਗੱਲ ਨਹੀਂ ਵੇਖ ਲੈਣਾ ਤੁਸੀਂ ਕਰਕੇ
ਠੀਕ ਹੈ ਠੀਕ ਹੈ ਬਸ ਵੀ ਆਉਣੇ ਤੇ ਆ ਦਸ ਮਿੰਟ ਦੇ ਵੀ
ਹਾਂ ਟੈਮ ਤਾਂ ਹੋਣ ਹੀ ਪਤਾ ਚਲੋ ਏਦਾਂ ਹੀ ਆ
ਹਾਂ ਬਾਕੀ ਵੀ ਬਾਕੀ ਕਿ ਵੀ ਜਿਹੜੀ ਤੁਸੀਂ ਦੇਣੀ ਆ ਮਤਲਬ ਲੇਡੀਜ਼ ਵਗੈਰਾ ਉਹ ਵੀ ਪੰਜਾਬੀ 'ਚ ਹੀ ਗੱਲ ਕਰਦੀਆ ਹੈ
ਹਾਂ ਹਾਂ ਪੰਜਾਬੀ ਚ ਤੁਸੀਂ ਉਹਥੇ ਚਲੋ ਮੈਂ ਹਦੇ ਕੋਲ ਤੇ ਮੈਸਜ ਕਰਦੀ ਹਾਂ ਤੁਹਨੂੰਵਾਦ ਤੁਸੀਂ ਸਮਝ ਲੋੋ ਗੱਲ ਠੀਕ ਹੈ
ਠੀਕ ਹੈ ਠੀਕ ਹੈ
ਠੀਕ ਹੈ ਨਾ ਐਵੇਂ ਆਪਾਂ ਤੁਹਾਨੂੰ ਵਾ ਦੱਸ ਦਿੰਨੀ ਆਾਂ ਕਿ ਕਰਨਾ ਹੈ ਤੇ ਕੀ ਨਹੀਂ ਕਰਨਾ ਫਿਰ ਤੁਹਾਨੂੰ ਸਭ ਸਮਝ ਲੱਗ ਜਾਏਗਾ
ਸਮਝ ਤੇ ਲੱਗ ਗਈ ਸੀ ਬਸ ਮੈਨੂੰ ਬਸ ਓਨਾ ਕਰ ਟਾਈਮ ਤੇ ਹੋ ਗਿਆ
ਹਾਂਜੀ ਹਾਂਜੀ
ਠੀਕ ਹੈ ਫਿਰ ਓਕੇ